ਹੈਲੋ ਹਾਂਜੀ, ਸਤਿ ਸ੍ਰੀ ਅਕਾਲ ਜੀ, ਹਾਂਜੀ ਵਧੀਆ ਵਧੀਆ, ਤੁਸੀਂ ਦੱਸੋ ਤੁਸੀਂ ਠੀਕ ਹੋ?
ਹਾਂਜੀ -ਹਾਂਜੀ ਅਸੀਂ ਵੀ ਠੀਕ ਹਾਂ
ਹੋਰ ਕੀ ਕਰਦੇ?
ਬਸ ਕੁਛ ਨੀ, ਬੇਟੀ ਆਈ ਹੋਈ ਹੈ, ਉਹਦੀ ਗੁੜੀਆ ਛੋਟੀ ਹੈਗੀ ਆ ਉਹਦੇ ਨਾਲ ਹੀ, ਟਾਈਮ ਪਤਾ ਨੀ ਚੱਲਦਾ ਸਾਰਾ ਦਿਨ
ਅੱਛਾ, ਕਿੰਨੇ- ਕਿੰਨੇ ਮਹੀਨੇ ਦੀ ਹੋ ਗਈ ਕੁੜੀ
ਉਹ, ਤਿੰਨ ਮਹੀਨੇ ਦੀ ਹੋ ਗਈ ਏ ਤ ਮਹੀਨੇ ਦੇ ਹੋ ਗਈ
ਹ
ਨਾ ਨਾ ਹਜੇ ਤੇ, ਤਿੰਨ -ਤਿੰਨ ਮਹੀਨੇ ਦੀ ਹੈਗੀ ਆ, ਅਜੇ ਕਿਥੇ ਬੋਲਦੀ ਹੈਗੀ ਹਾਂ ਥ੍ਰਰੀ ਮੰਥਸ ਦੀ ਹੈਗੀ ਹੈਗੀ ਏ।
ਅੱਛਾ।
ਹੋਰ ਬਸ ਛੋਟੀ ਐ ਓਦੇ ਨਾਲ ਈ ਗੱਲਾਂ-ਗੁੱਲਾਂ ਕਰਾਂਦੇ ਰੈਂਦੇ ਓ ਨਾ। ਗੱਲਾ-ਗੁੱੱਲਾ ਓਦੇ ਨਾਲ ਲੱਗੇ ਰੈਂਦੇ ਆ। ਕਦੀ ਪੋਟੀ ਕਰ ਤਾ, ਸੁਸੂ ਕਰ ਤਾ ਬਸ ਸਾਰਾ ਦਿਨ ਐਂਦੇ ਨਾਲ ਟਾਈਮ ਈ ਨੀ ਬੀ ਪਤਾ ਚੱਲਦਾ ਹੈਗਾ। ਰਾਤੀ ਸੌਦੀ ਨੀ ਐ। ਰਾਤ
ਚੇਆਂ ਨਾਲ ਸਈ 'ਚ ਪਤਾ ਲਗਦਾ ਟਾਈਮ ਦਾ ਨਾ।
ਹਾਂ, ਰਾਤੀ ਸੌਂਦੀ ਨੀ ਹੈਗੀ ਐਂ। ਰਾਤੀ ਸਾਰੇ ਦੋ-ਦੋ ਵਜੇ ਤੱਕ ਚੱਲਦੀ ਰੈਂਦੀ ਹੈਗੀ ਏ ਸਵੇਰੇ।
ਫੇਰ ਸੌਂਦੀ ਹੀ ਨੀ ਛੋਟੇ ਬੱ ਚੇ ਤੇ। ਜਾਗਨਾ ਈ ਆ ਓਨਾਂ ਨੇ, ਐਈ ਟਾਈਮ ਐ ਓਨਾਂ ਦਾ ਜਾਗਨੇ ਦਾ, ਖੇਲਣ ਦਾ।
ਸਾਰੀ ਰਾਤ ਦੋ-ਦੋ ਵਜੇ ਤੱਕ ਜਾਗਦੀ ਰੈਂਦ ਵੀ ਹੈਗੀ ਏ। ਫੇਰ ਦੋ ਵਜੇ ਸੌਂਦੇ ਆਂ। ਵੀ ਸਵੇਰੇ ਉੱਠਣ ਨੀ ਹੁੰਦਾ ਹੈਗਾ। ਸਾਰਾ ਦਿਨ ਫਿਰ ਓ ਤੇ ਵੀ ਅਸ ਤੇ ਓਠ ਕੇ ਕੰਮ-ਕੁਮ ਕਰਨੈ। ਸਵੇਰੇ ਉੱਠ ਕੇ ਬਸ ਫੇਰ ਓਦੇ ਨਾਲ ਲੱਗੇ ਰੈਂਦੇ ਹੈਗਾ ਆਂ। ਫੇਰ ਓ ਮਾਵਾਂ ਧੀਆਂ ਤੇ ਸੁੱਤੀਆਂ ਰੈਂਦੀਆਂ ਹੈਗੀਐਂ।
ਥੱਕ ਵੀ ਜਾਂਦੇ ਨ ਰਾਤੀ ਬੱਚਾ ਸਾਂਭ-ਸਾਂਭ ਕੇ ਬੰਦਾ ਥੱਕ ਵੀ ਜਾ
ਹਾਂ ਤੇ ਚਲੋ ਮਾਈਕੇ ਆਈ ਹੋਈ ਐ ਰੈਸਟ ਨੀ ਤੇ ਚੱਲ ਕਰ ਲੈ ਕੋਈ ਨੀ ਰੈਸਟ ਹਾਂਜੀ ਖਾ ਲੇਆ ਹੈਗਾ। ਤੁਸੀ ਖਾ ਲੇਆ? ਹਾਂ ਬਸ ਹੁਨ ਆਸਤੇ ਆਲੂ ਪੂੜੀ ਬਣਾਏ ਸੀ।
ਖਾਦੈ।
ਅੱਜ ਮੈਂ ਆਲੂ ਪੁੜੀ ਬਣਾਏ ਸੀ। ਹੂੰ। ਹਾਂਜੀ-ਹਾਂਜੀ ਬਸ ਹੁਣ ਸੋਚ ਰਏ ਕ ਹੋਰ ਬਸ ਹੁਣ ਦਿਆੜੇ ਦੀ ਥੋੜੀ ਤਿਆਰੀ ਦੇਖਦੇ ਆਂ ਕੇ ਕੜੀ ਬਣਾਈ ਐ ਅੱਜ, ਕੜੀ ਦਾ ਮੰਨ ਕਰ ਰਿਆ ਸੀ।
ਹੂੰ, ਮੌਸਮ ਕਿਵੇਂ ਐ ਓਧਰ ਤਾਡਾ?
ਏਧਰ ਤੇ ਬੜੀ ਧੁੱਪ ਐ, ਬੜੀ ਗਰਮੀ ਹੁੰਦੀ ਹੈਗੀ ਏ।
ਹਾਂ ਗਰਮੀ ਏੱਥੇ ਪੈ ਈ ਰੀ ਏ। ਬੜੀ ਗਰਮੀ ਪੈ ਰੀ ਏ। ਗਰਮੀ ਏਦਾ ਤੇ ਤੁਸੀ ਪੁੱਛੋ ਨਾ।
ਤੁਆਡੇ ਓਧਰ ਕਿਵੇਂ ਮੌਸ
ਸਾਡੇ ਏਧਰ ਵੀ ਗਰਮੀ ਤੇ ਬੜੀ ਹੋ ਰੀ ਏ। ਪੁੱਛੋ ਨਾ ਬਾਹਰ ਨਿਕਲਣ ਦਾ ਜੀਅ ਨੀ ਕਰਦਾ ਬਿਲਕੁਲ ਮਨ ਕਰਦਾ ਅੰਦਰ ਈ ਬੈ ਫੇਰ ਓ ਸਾਰਾ ਦਿਨ ਏ ਸੀ 'ਚ ਬੈ
ਸਈ ਗੱਲ ਐ ਬਾਰ ਨਿਕਲਨੇ ਦਾ ਮਨ, ਹੋ ਕੁਛ
ਤੇ ਬਿਲਕੁਲ ਵੀ ਮਨ ਨੀ ਕਰਤਾ।
ਹਾਂ ਬਸ ਫੇਰ ਛੋਟੀ ਨੂੰ ਲੱਗੇ ਰੈਂਦੇ ਹੈਗੇ ਐਂ। ਬਸ ਓ ਮੇਕੋ ਸਖਾਨ ਮੇਰਾ ਬੇਟਾ ਐ ਓਨੂੰ ਪੜ੍ਹਾ ਲੈਂਦੀ ਹੈਗੇ ਆ ਥੋੜਾ ਜੇਆ। ਥੋੜਾ ਹੁਣ ਬੇਟੇ ਨੂੰ ਪੜਾਨ ਆਂਦਾ ਹੈਗੈ। ਟੈਂਥ ਏੱਚ ਹੈਗਾ ਵੈ। ਬਸ ਫਿਰ ਓਨਾ ਨੂੰ ਪੜਾਂਦੀ ਹੈਗੀ ਪੀ ਆਂ। ਉਨ ਤੇ ਜਬਰਦਸਤੀ ਬਿਠਾਣਾ ਪੈਂਦੈ। ਆਪਣੇ ਆਪ ਤੇ ਬੈਨਾ ਨੀ। ਹੂੰ। ਕੋਈ ਨੀ ਫੋਨ ਤੇ ਪੁੱਛ ਲਾਂਗੇ ਹੁਣ ਕੀ ਕਰਨੈ। ਆਪਾਂ ਦਵਾਈ ਏਯੋਈ ਲਿਖਾਣੀ ਏ।
ਬੱਚੇ ਤਾਂ ਉੱਠਦੇ ਨੀ ਆ ਅੱਜਕੱਲ੍ਹ
ਹੋਰ, ਤੁਸੀਂ ਨਾ ਥੋੜਾ, ਸਾਈਡ ਹੋ ਨਾ। ਸ਼ੋਰ ਜਿਹਾ ਲੱਗ ਰਿਆ, ਤੁਹਾਡੇ ਪਿੱਛੇ ਮੈਨੂੰ ਨਾ ਥੋੜੀ ਤੁਸੀਂ ਸਾਈਡ ਚ ਹੋਜੋ। ਤੁਹਾਡੇ ਪਿੱਛੇ ਸ਼ੋਰ, ਤੁਹਾਡੀ ਆਵਾਜ਼ ਮੈਨੂੰ ਨਾ ਥੋੜੀ ਜੀ ਆ ਨੀ ਰਹੀ ਸੀ। ਮੈਨੂੰ ਲੱਗਦਾ ਬੱਚੇਆਂ ਨਾਲ ਬੈਠੇ ਹੋਣੇ ਨਾ, ਆਹ ਤੇ ਰਹੀ। ਹਾਂ, ਥੋੜ੍ਹੀ ਮਤਲਬ ਤੁਸੀਂ ਅੰਦਰ ਜਾ ਕੇ ਕਿੱਧਰ ਗੱਲ ਕਰੋ, ਮੈਨੂੰ ਥੋੜੀ ਆਵਾਜ਼ ਤੁਆਡੀ ਕਲੀਅਰ ਨੀ ਹੋ ਰਹੀ ਸੀ ਨਾ, ਹਾਂ ਹਾਂਜੀ-ਹਾਂਜੀ।
ਹਾਂ, ਬਸ ਬਸ ਠੀਕ ਹੈ, ਫੇਰ ਓਨਾ ਨੂੰ ਪੜ੍ਹਾਣਾ ਕਰਨਾ।
ਹੂੰ, ਹਾਂਜੀ ਹੋਰ ਦੱਸੋ? ਹੋਰ, ਹੋਰ ਦੱਸੋ? ਹੈਲੋ। ਹੈਲੋ। ਹੈਲੋ-ਹੈਲੋ। ਹੈਲੋ। ਹੈਲੋ, ਹੈਲੋ ਹੈਲੋ।